ਔ
ਸ਼ੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਨੇ।
ਵਧੀਆ, ਤੁਸੀਂ ਦੱਸੋ ਕਿਵੇਂ ਓ?
ਹਾਂਜੀ-ਹਾਂਜੀ, ਮੈਂ ਵੀ ਵਧੀਆ ਹੋਰ ਅੱਜ ਕਿਵੇਂ ਆਪ ਕਰ ਲਿਆ?
ਬਸ ਵਧੀਆ, ਹ ਚਾ ਤੁਸੀਂ
ਹਾਂਜੀ, ਹਾਂਜੀ-ਹਾਂਜੀ।
ਆਵਾਜ਼ ਆ ਰਹੀ ਐ ਮੇਰੀ?
ਹਾਂਜੀ-ਹਾਂਜੀ, ਆਹ ਰੀ ਐ ਹੁਣ। ਹਾਂ, ਹੋਰ ਘਰ ਸਭ ਕਿਵੇਂ? ਹਾਂਜੀ-ਹਾਂਜੀ। ਸਭ ਵਧੀਆ।
ਔਰ
ਬਸ ਹੁਨੇ ਬੁਜ਼ਾਰੋ ਹੋਕੇ ਹਾਂ, ਹੁਣ-ਹੁਣੇ ਮੈਂ ਬਜ਼ਾਰੋਂ ਆਈ ਸੀ, ਤੇ ਇੰਨਾ ਪੋਲਿਊਸ਼ਨ ਹੋਇਆ ਦਾ ਏ। ਇੰਨਾ ਜਾਦਾ ਮੇਰਾ ਤੇ ਸਿਰ ਦਰਦ ਹੋਣ ਲੱਗ ਗਿਆ। ਸਾਰਾ ਨੱਕ ਹੋਰ ਮੇਰਾ ਨੱਕ ਸਾਰਾ ਬੰਦ ਹੋ ਗਿਆ। ਮੇਰੇ ਤੋਂ ਐਕਟੀਵਾ ਨਾ ਚਲਾਈ ਜੇ।
ਹਾਂਜੀ, ਯੀਯਾ ਸ਼ਹਿਰਾਂ ਵਿੱਚ ਐਵੇਂ ਐ ਨਾ ਜਾਦਾ ਸਾਧਨ ਚੱਲਦੇ ਨੇ।
ਬਿਲਕੁਲ, ਬਹੁਤ ਦਿੱਕਤ ਹੋਈ ਦੀ ਏ ਅੱਜ ਕਲ ਤੇ ਹਰ ਜਗ੍ਹਾ ਹੀ ਇੰਨਾ ਪੋਲਿਊਸ਼ਨ ਹੋਇਆ ਦਾਏ ਇੰਨਾ ਜਾਦਾ ਨੋਇਸ ਪੋਲਿਊਸ਼ਨ ਅਲੱਗ ਹੈਗੈ, ਇਨਾਂ ਸ਼ੋਰ ਹੈਗਾ ਗੱਡੀਆਂ ਦਾ ਇਨਾ ਜ਼ਿਆਦਾ, ਬਸ
ਜ਼ਿਆਦਾ ਹੋਰਣ ਕਰਕੇ ਟ੍ਰੈਫਿਕ ਲੱਗਦਾ ਏ ਔਰ ਇੱਕ ਦੂਜੇ ਨੂੰ ਜਦ ਕੇ ਅੱਗੇ ਹੋਣਾ ਹੁੰਦਾ ਹੈਗਾ, ਮੈਨੂੰ ਕਾਲ ਹੈਗੀ ਜ਼ਿਆਦਾ ਜਾਣ ਦੀ, ਉਦੋਂ ਜ਼ਿਆਦਾ ਪੋਲਿਊਸ਼ਨ ਵੱਧਦਾ ਹੈਗੇ। ਧੂੰਆਂ ਚੜਦੀਆਂ ਗੱਡੀਆਂ, ਮੋਟਰਸਾਈਕਲ ਕਲ ਧੂੰਆਂ ਛੱਡਦੇ ਨੇਂ, ਉਹ ਗੰਦਾ ਜਿਹੜਾ ਧੂੰਆਂ ਹੈਗਾ, ਉਹਦੇ ਕਰਕੇ ਆਪਣਾ ਸਿਰ ਦੁੱਖ ਦਾ ਸਾਹ ਦੀ ਰੋਗ ਵੱਧਦੇ ਹੈਗੇ ਆਪਣੇ।
ਹੋਰ ਅਸਥਮਾ ਇਹਦੇ ਨਾਲ ਹੀ ਹੁੰਦਾ ਐ ਜ਼ਿਆਦਾਤਰ ਬੱਚਿਆਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਤੇ ਬਹੁਤ ਜ਼ਿਆਦਾ ਐ ਨੁਕਸਾਨਦਾਇਕ।
ਹ, ਧੂੰਆਂ ਤਾਂ ਸਭ ਲਈ ਹਾਨਿਕਰਕੇ ਹੀ ਏ, ਕੀ ਬੱਚੇ ਤੇ ਕੀ ਬਜ਼ੁਰਗ, ਹੈਨਾ?
ਬਸ ਉਹਨਾਂ ਲਈ ਜਾਦਾ ਹੁੰਦਾ ਨਾ, ਉਹਨਾਂ ਦੇ ਜਿਹੜੇ ਲੰਗਸ ਹੁੰਦੇ ਨੇ ਉਹ ਜਾਦਾ ਵੀਕ ਹੋ ਜਾਂਦੇ ਨੇ ਨਾ ਇਹ ਉਮਰ ਚ ਬਾਕੀ ਬੱਚਿਆਂ ਦੇ ਤੇ ਹੁੰਦੇ ਹੀ ਵੀਕ ਨੇ ਛੋਟੇ-ਛੋਟੇ ਬੱਚਿਆਂ ਦੇ। ਹਾਂ
ਇਹ ਬੱਚਿਆਂ ਨੂੰ ਪ੍ਰੋਬਲਮ ਵੀ ਤਾਂ ਹੀ ਹੁੰਦਿਆਂ ਹੈਗ
ਹਾਂ, ਉਹੀ ਨਾ ਗੌਰਮੈਂਟ ਨੂੰ ਐਕਸ਼ਨ ਲੈਣਾ ਚਾਹੀਦੈ।
ਹੁੰ-ਹੁੰ। ਹੁਣ ਹਸਪਤਾਲਾਂ ਦੇ ਬਾਹਰ ਦੇਖ ਲਓ, ਸਰਕਾਰੀ ਹਸਪਤਾਲ ਹੁੰਦੇ ਆ ਜਿਹੜੇ ਹਨਾ। ਉਹਨਾਂ ਦੇ ਬਾਹਰ ਕਿੰਨਾ ਕੂੜਾ ਕਰਕਟ ਹੁੰਦਾ ਹੈ ਗਾ, ਗੰਦਾ ਪਾਣੀ ਖੜਾ ਹੁੰਦਾ। ਉਹਦਾ ਜਿਹੜਾ ਮੱਛਰ ਬੈਠਾ ਹੁੰਦਾ, ਉਹ ਬੱਚੇ ਤੇ, ਕੱਟ ਜੇ ਜਾਂ ਸਿਆਣੇ ਬੰਦੇ ਦੇ ਕੱਟ ਜੇ ਤਾਂ
ਉਈ ਓਹੀ ਨਾਂ, ਡੇਗੂ ਇੰਨਾ ਜ਼ਿਆਦਾ ਫੈਲ ਰਿਆ। ਹੈਗਾ।
ਹਾਂ ਇਹ ਕੂੜੇ ਕਰਕੱਟ ਨਾਲ ਹੀ ਹੁੰਦਾ, ਗੰਦਾ ਆਪਾਂ ਸਮਾਨ ਉੱਥੇ ਸਿੱਟੀ ਜਾਂਣੇ ਆਂ। ਕੁਛ ਖਾਲੇ ਨੇ ਤਾਂ ਸਿੱਟ ਦੇਣੇ ਆਂ, ਕੋਈ ਪੋਲੀ ਥੀਨ ਗੰਦਾ, ਹਰੀਆਂ ਸਬਜ਼ੀਆਂ ਦੇ ਛਿੱਲੜ ਹੁੰਦੇ ਆ ਜਿਹੜੇ ਨਾਂ ਉਹ ਆਪਾਂ ਸਿੱਟ ਦਿੰਦੇ ਹੈਗੇ ਆਂ। ਉਹ ਗੱਲ ਸੜ ਕੇ ਉਹਨਾਂ ਦਾ ਗੰਦਾ ਕੂੜਾ ਬਣ ਜਾਂਦਾ ਏ ਇੱਕ ਤਾਂ ਬੰਦਾ ਸੁ ਹਸਪਤਾਲ ਚ ਜਾਂਦਾ ਏਗਾ, ਜਮਾ ਦੋਂ ਐਮਰਜੈਂਸੀ ਹੈ ਨਾਂ ਦਿੱਕਤ ਜਮਾਂ ਹੀ ਲੋਟ ਨਹੀਂ ਆਉਂਦੀ ਹੈਗੀ ਤੇ, ਦੂਜਾ ਉਹ ਇੰਨਾ ਗੰਦ ਹੁੰਦਾ ਉੱਥੇ ਬੰਦਾ ਵੈਸੇ ਢਿੱਲਾ ਹੋ ਜਾਂਦਾ।
ਬਸ ਉਹ ਤੇ ਹੈ ਈਏ, ਮੈਂ ਵੀ ਹੁਣ ਬਾਜ਼ਾਰੋਂ ਹੋ ਕੇ ਆਈ ਸ ਸੀ ਮੈਂ ਉੱਥੇ ਆਪਣੀ ਏਕਟੀਵਾ ਸਾਈਡ ਚ ਲਗਾਈ ਤੇ ਮੈਂ ਆਪਣੀਆਂ ਅੱਖਾਂ ਮਲੀਆਂ ਮੇਰੇ ਨੱਕ ਚ ਇੰਨ੍ਹੀਂ ਇਰੀਟੇਸ਼ਨ ਹੋਣ ਲੱਗ ਗਈ, ਮੈਂ ਕਿਆ ਕੀ ਸਿਆਪਾ? ਹੁਣ ਤੇ ਬਾਜ਼ਾਰ ਨਿਕਲ ਨਿਕਲਣ ਦਾ ਵੀ ਉਹ ਨ੍ਹੀਂ ਹੈਗਾ, ਕਿ ਚੱਲ ਬਾਜ਼ਾਰ ਚਲੇ ਜਾਈਏ।
ਪਹਿਲਾਂ ਆਪਾਂ ਸ਼ਹਿਰਾਂ ਵਿੱਚ ਕਹਿੰਦੇ ਸੀਗੇ ਕਿ ਜਿਹੜੇ ਦੂਰ ਸ਼ਹਿਰਾਂ ਹਨ, ਉਹਨਾਂ ਵਿੱਚ ਜ਼ਿਆਦਾ ਏ ਪ੍ਰਦੂਸ਼ਣ ਐ ਹੈਨਾਂ? ਹੁਣ ਤਾਂ ਛੋਟੇ-ਛੋਟੇ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਵੀ ਹੁਣ ਤਾਂ ਪ੍ਰਦੂਸ਼ਣ ਕਿੰਨਾ ਹੈਗਾ। ਕਿੰਨੇ ਵੀਕਲ ਚੱਲਦੇ ਨੇਂ ਪਿੰਡਾਂ ਵਿੱਚ ਵੀ ਹੁਣ ਤਾਂ ਮੋਟਰਸਾਈਕਿਲ ਗੱਡੀਆਂ, ਕਾਰਾਂ, ਵੱਡੇ-ਵੱਡੇ ਟਰੱਕ ਵੀ ਆਉਣ ਲੱਗ ਗਏ ਹੁਨ। ਪਿੰਡਾਂ ਦੇ ਵਿੱਚ ਹਨਾਂ? ਉਹਨਾਂ ਦਾ ਗੰਦਾ ਧੂੰਆਂ ਕਿੰਨਾ ਕਰਦਾ, ਸਿਹਤ ਨੂੰ
ਜਾਨਵਰਾਂ ਨੂੰ ਵੀ, ਹਾਂ ਜਾਨਵਰਾਂ ਨੂੰ ਵੀ ਨੁਕਸਾਨ ਹੀ ਪੁੱਛ
ਹਂ।
ਬਾਕੀ ਪੇੜ ਪੌਦੇ ਵੀ ਖ਼ਰਾਬ ਹੁੰਦੇ ਪਏ ਨੇਂ। ਪੇੜ ਪੌਦੇ ਇੰਨੇ ਕੱਟਦੇ ਪਏ ਨੇਂ।
ਤਾਂ ਹੁਣ ਮਤਲਬ ਜਿਹੜਾ ਵਾਹਣ, ਹੁੰਦ ਵਾਹਣ ਹੁੰਦ ਹੁਣ ਵਾਹਣਾਂ ਨੂੰ ਜਦੋਂ ਅੱਗ ਲਾ ਦਿੰਦੇ, ਜਿਹੜੇ ਆਸ-ਪਾਸ ਹਰੇ ਹਰੇ ਦਰੱਖ਼ਤ ਹੁੰਦੇ ਉਹਨਾਂ ਨੂੰ ਕਿਵੇਂ ਅੱਗ ਚੜ੍ਹ ਜਾਂਦੀ ਆ ਕਿਵੇਂ ਪੱਤੇ ਸੜ ਜਾਂਦੇ ਉਹਨਾਂ ਦੇ ਹਨਾਂ, ਆਕਸੀਜਨ ਤਾਂ ਸਾਰੀ ਮਰ ਜਾਂਦੀ ਆ ਉਹਦੀ, ਤੇ ਉਹ ਆਪਾਂ ਨੂੰ ਆਕਸੀਜਨ ਕਿੱਥੋਂ ਦੇ ਦੂਗਾ ਤਾਂ ਵਿਚਾਰਾ ਆਪ ਨਾਂ ਆਪਣੇ ਕਹਿ ਰਿਹਾ ਵੀ ਪਾਣੀ ਦਿਓ, ਮੈਨੂੰ ਹੈਨਾਂ ਜਾਂ ਮੈਨੂੰ ਵੀ ਅੱਗ ਤੋਂ ਬਚਾਓ।
ਹਂ, ਥੋੜੇ ਟਾਈਮ ਪਹਿਲੇ ਮੈਂ ਹੁਣੇ ਪਿੱਛੇ ਘੁੰਮਣ ਗਈ ਸੀ ਕਿਧਰੇ ਦੇ ਉਹ ਉਥੇ ਨਾਂ ਦੇਖਿਆ ਕਿ ਇੰਨੇ, ਪੇੜ ਕੱਟੇ ਹੋਏ ਇੰਨੇਂ ਜ਼ਿਆਦਾ। ਤੁਸੀਂ ਮੰਨੋਗੇ ਨੀਂ ਰੋਡ ਸਾਰਾ ਬਲੋਕ।
ਐਵੇਂ ਹੀ ਹੁੰਦਾ ਏ। ਅੱਜ ਕੱਲ ਲੋਕ ਆਪਦੇ ਲਈ ਨਹੀਂ ਸੋਚਦੇ ਹੈਗੇ, ਸਿਰਫ਼ ਕੰਮ ਲਈ ਸੋਚਦੇ ਨੇਂ ਦਰੱਖਤਾਂ ਨੂੰ ਕੱਟ-ਕੱਟ ਲ ਕੱਕੜਾ ਬਣਾ ਰਹੇ ਨੇ ਉਹਨਾਂ ਨੂੰ ਵੇਚ ਰਹੇ ਨੇ ਹਨਾ ਉਹਨਾਂ ਤੋਂ ਪੈਸਾ ਕਮਾ ਰਹੇ ਨੇ। ਜਦ ਕਿਿ ਉਹ ਦਰਖਤ ਆਪਣੇ ਤਾਂ ਲਗਾਏ ਗਏ ਸੀ ਕਿ ਆਪਣੇ ਲਈ ਉਹ ਚੰਗੀ ਸਿਹਤ ਲਈ ਆਪਣੇ ਲਈ ਬਣੇ ਰਹਿਣ, ਹਨਾਂ ਆਕਸੀਜਨ ਦੇਣ ਆਪਾਂ ਨੂੰ ਹਵਾਵਾਂ ਠੰਡੀਆਂ ਠੰਡੀਆਂ ਵਗਣ ਹਨਾਂ, ਤੇ ਹੁਣ ਹਵਾ ਵਗਦੀ ਹੈਗੀ ਆ ਇੰਨੀ ਜ਼ਿਆਦਾ ਗਰਮ ਹਵਾ ਹੁੰਂਦੀ ਆ
ਹਂ, ਸਕਿਨ ਪ੍ਰੋਬਲਮਸ ਅਲੱਗ ਹੋ ਜਾਂਦੀਆਂ। ਇੰਨੇ ਰੈਸ਼ਜ਼ ਹੋ ਜਾਂਦੇ ਨੇਂ ਪਿੰਪਲਸ ਹੋ ਜਾਂਦੇ ਨੇਂ ਇੰਨੀ ਗੰਦੀ ਹਵਾ ਚੱਲਦੀ ਐ।
ਅੱਜ ਕੱਲ ਦੇ ਜਿਹੜੇ ਮੁੰਡੇ ਆ, ਉਹਨਾਂ ਦਾ ਬੁਰਾ ਹਾਲ ਹੀ ਐ ਚਾਰ-ਚਾਰ ਪੰਜ ਪੰਜ ਚੜ ਜਾਂਦੇ ਆ ਮੋਟਰਸਾਈਕਲਾਂ ਤੇ, ਤੇ ਉਹ ਇੱਕ ਬੱਚੇ ਨੂੰ ਕਹੀ ਜਾਂਦੇ ਆ ਮੈਂ ਜ਼ਿਆਦਾ ਚਲਾਗਾ ਤੇਜ਼ ਮੈਂ ਤੇਰੇ ਨਾਲ ਜ਼ਿਆਦਾ ਤੇਜ਼ ਚਲਾਉਂਗਾ ਉਹ ਧੂੰਆਂ ਗੰਦਾ ਨਿਕ ਨਿਕਲ ਹੀ ਜਾਂਦਾ ਹੈਗਾ ਪਿੰਡਾਂ ਵਿੱਚ ਜ਼ਿਆਦਾ ਖਾਸ ਤੌਰ ਤੇ ਹਮ ਸ਼ਹਿਰਾਂ ਵਿੱਚ ਚਲੋ ਫਿਰ ਵੀ ਟ੍ਰੈਫਿਕ ਹੋਣ ਕਰਕੇ ਥੋੜਾ ਬਹੁਤ ਸੰਭਲ ਜਾਂਦੇ ਆ ਤੇਜ਼ ਨਹੀਂ ਚਲਾਉਂਦੇ ਹਨਾ
ਅਰੇ ਨਹੀਂ ਸੰਭਲ ਦੇ ਸਾਡੇ ਗੱਡੀਆਂ ਇੰਨੀਆਂ ਗੱਡੀਆਂ ਸੜਕਾਂ ਤੇ ਗੱਡੀਆਂ ਹੀ ਗੱ ਗੱਡੀਆਂ ਨ ਰਹੀ ਗੱਡੀਆਂ ਇੰਨਾ ਪੋਲਿਊਸ਼ਨ ਹੈਗਾ ਬਸ
ਹਾਂ ਵੀ ਛੋਟੇ ਸਾਧਨ ਵਾਲਿਆਂ ਨੇ ਵੀ ਤਾਂ ਲੰਘਣਾ ਹੀ ਹੈ ਇਕੱਲੇ ਹਾਂ ਵੀ ਸੜਕ ਤੇ ਟ੍ਰੈਫਿਕ ਤਾਂ ਫਿਰ ਇਕੱਲੀਆਂ ਕਾਰਾਂ ਦਾ ਹੀ ਲੱਗਿਆ ਪਿਆ ਹੈਗਾ ਗੱਡੀਆਂ ਦਾ ਲੱਗਿਆ ਪਿਆ ਹੈਗਾ ਹੁਣ ਜਿਹੜੇ ਇਹ ਜਿਵੇਂਗੀ ਆ ਮੋਪੜ ਹੁੰਦੀ ਹੈਗੀ ਨਾ ਜਾਂ ਮੋਟਰਸਾਈਕਲ ਵਾਲੇ ਹੈਗੇ ਆ ਜਾਂ ਜਿਹੜੇ ਪੈਦਲ ਯਾਤਰੀ ਹੁੰਦੇ ਆ ਵਿਚਾਰੇ ਜਿਹੜੇ ਆ ਨਾ ਉਹਨਾਂ ਨੇ ਵੀ ਅਕਸਰ ਲੰਘਣਾ ਹੀ ਰਰੇਕ ਨੂੰ ਕੰਮ ਤਾਂ ਨਾ ਹੀ ਜ਼ਿਆਦਾ ਜ਼ਰੂਰੀ ਹੈ ਜਿਹੜਾ ਸੁਬਹ ਦਾ ਗਿਆ ਕੰਮ ਕਰਨ ਅਫਸਰ ਉਹ ਨੇ ਸ਼ਾਮ ਨੂੰ ਆਉਣਾ ਹਨਾ ਥੱਕੇ ਹੰਭੇ ਨੇ ਤੇ ਉੱਥੇ ਉਹਨੂੰ ਟ੍ਰੈਫਿਕ ਘਿਰ ਕੇ ਬਹਿ ਜਾਂਦਾ ਗਾ
ਉਹੀ ਨਾ ਬਸ
ਬੰਨੇ ਬੰਨਿਆਂ ਦੀ
ਉਹੀ ਨਾ, ਉੱਥੇ ਜਿੱਥੇ ਪੰਜ ਦਸ। ਮਿੰਟ ਦਾ ਰਾਹ ਹੋਏਗਾ, ਉਹੀ ਘੰਟੇ ਦਾ ਪੈ ਜਾਂਦਾ।
ਉਓਹੀ ਮੁੱਕਣ ਚ ਨਹੀਂੀ ਆਉਂਦਾਗਾ ਰਾਹੀ।
ਹਾਂ ਸਰਕਾਰ ਨੂੰ ਨਾ ਲੈਣਾ ਚਾਹੀਦਾ ਐਕਸ਼ਨ, ਇਹ ਚੀਜ਼ਾਂ ਦੇ ਨਾ
ਹਮ।
ਸਭ ਨੂੰ ਹੀ ਦਿੱਕਤ, ਹੋਈ ਦੀ ਹੈ।
ਹਮ।
ਫੇਰ ਜਾਣ ਵਿੱਚ ਸਾਨੂੰ ਬਾਜ਼ਾਰ ਜਾਣ ਚ ਇੰਨਾ ਟਾਈਮ ਲੱਗ ਜਾਂਦਾ ਹੈ ਪਹਿਲੇ ਤੇ ਮਸਾਂ ਮਸਾਂ ਨ ਨਿਕਲਦਿਆਂ ਘਰੋਂ ਤੁਹਾਨੂੰ ਪਤਾ ਹੀ ਹੈ ਕਿੰਨਾ ਮੁਸ਼ਕਿਲ ਨਾਲ ਕਿੰਨੀ ਮੁਸ਼ਕਿਲ ਨਾਲ ਅਸੀਂ ਬਿਲਕੁਲ ਇੰਨੀ ਮੁਸ਼ਕਿਲ ਕਿਲ ਨਾਲ ਘਰੋਂ ਨਿਕਲਿਆ ਜਾਂਦਾ ਹੈ ਤੇ ਜਾਂਨਿਆ ਤੇ ਸਾਡੇ ਤਿੰਨ ਚਾਰ ਘੰਟੇ ਐ ਵੀ ਖ਼ਰਾਬ ਹੋ ਜਾਂਦੇ ਨੇ ਉੱਥੇ ਰਾਜ ਰਾ ਬਿਲਕੁਲ ਮੈਂ ਤੇ ਆਪ ਬੜੀ ਪਰੇਸ਼ਾਨ ਮੇਰਾ ਇਨਾ ਮਨ ਖ਼ਰਾਬ ਹੋਇਆ ਨਾ ਅੱਜ ਮੈਂ ਤੇ ਪਈ ਰਹੀ ਆ ਅੱਜ ਘਰ ਆ ਕੇ ਇੰਨਾ
ਕਿਆ ਕਰ ਫਿਰ ਹੁਣ ਐਵੇਂ ਹੈਗਾ ਆਪਾਂ ਤਾਂ ਚਲੋ ਘੰਟਾ ਦੋ ਘੰਟੇ ਜਾਂਦੇ ਹਾਂ ਬਾਹਰ ਜਿੰਹਨਾਂ ਦਾ ਟਾਈਮ ਹੁਣ ਜਿਵੇਂ ਹੁਣ ਦੁਕਾਨ ਵਾਲੇ ਹੁੰਦੇ ਚੱਤ ਤੋਂ ਪੈ ਵਿੱਚ ਬ ਵਿਚਾਰੇ ਬਾਹਰ ਚ ਹੀ ਹੁੰਦੇ ਆ ਨਾ ਉਹਨਾਂ ਦੇ ਜਮਾ ਸੜਕ ਤੇ ਬਾਹਰ ਚ ਨਾ ਤੇ ਉਹਨਾਂ ਦਾ ਕੀ ਹਾਲ ਹੁੰਦਾ ਹੋਣਾ ਹਨਾ ਸਭ ਸੜਕ ਮਤਲਬ ਦੁਕਾਨਾਂ ਜਿਹੜੀਆਂ ਵੱਡੀਆਂ ਵੀ ਨੀ ਹੁੰਦੀਆਂ ਹੈਗ ਸ਼ੀਸ਼ਿਆਂ ਵਾਲੀਆਂ ਕੋਈ ਨਿੱਕੀ ਦੁਕਾਨ ਵੀ ਹੁੰਦੀ ਹੈਗੀ ਹੈਾ ਜਿਨਾਂ ਦੇ ਅੱਗੇ ਸ਼ਟਰੀ ਲੱਗੇ ਹੁੰਦੇ ਆ ਇਕੱਲੇ
ਹਾਂਜੀ, ਹਾਂਜੀ।
ਕਿੰਨਾ ਤਕਲੀਫ਼ ਹੂੰਦੀ ਐ, ਕਿ ਗੰਦੀ ਮਿੱਟੀ ਉੱਡਦੀ ਆ ਗੰਦੀ, ਦਾ ਸੀਵਰੇਜ ਦਾ ਮੁਸ਼ਕ ਆਦਾ ਹੈਗਾ ਹਨਾ, ਗੰਦੇ ਪਾਣੀ ਦਾ,
ਦੇਖਲੋ ਓ ਇਹ ਨਾ ਓ ਨਾ ਹਾਰਟ ਅਟੈਕ ਬਲੱਡ ਪ੍ਰੈਸ਼ਰ ਐਵੇਂ ਵੱਧਦੇ ਨੇ ਸਾਹ ਹੀ ਫੁੱਲ ਜਾਂਦਾ ਹੈ ਪਤਾ ਥੋੜ੍ਹੀ ਲੱਗਦਾ
ਹਾਂ ਪਹਿਲਾਂ ਵਾਲੇ ਵੀ ਤਾਂ ਲੋਕ ਹੀ ਸੀਗੇ ਹਨਾ ਪੈਦਲ ਤੁਰਨਾ ਪਸੰਦ ਕਰਦੇ ਸੀਗੇ ਉਹ ਹੁਣ ਪੈਦਲ ਚੱਲ ਕੇ ਕੋਈ ਨੀ ਕੋਈ ਮੰਨਦਾ ਹੀ ਨਹੀਂ ਵੀ ਪੈਦਲ ਚੱਲਣਾ ਵੀ ਆ ਹਨਾ ਕਿਸੇ ਨੂੰ ਪਤਾ ਹੀ ਨੀ ਹੈਗਾ ਵੀ ਤੁਰ ਕੇ ਵੀ ਕੋਈ ਕੰਮ ਹੋ ਜਾਂਦਾ ਹੋਣਾ
ਉਹੀ ਨਾ ਕੋਈ ਨੀ ਅਰੇ ਦੋ ਕਦਮ ਤੇ ਜਾਣਾ ਹੁੰ ਅੱਜ ਕੱਲ੍ਹ ਸਬ ਐਕਟੀਵਾ ਬਾਈਕਾਂ ਤੇ ਲੰਘਦੇ ਨੇ ਅਹ ਹਾਂ
ਆਪਾਂ ਕਹਿੰਦੇ ਹਨ ਨਾ ਬਿਨਾਂ ਸੁੱਖ ਨੀ ਹੈਗਾ, ਸੁੱਖ ਵੀ ਹੈਗਾ ਇਹਨਾਂ ਦਾ ਕਿਉਂਕਿ ਆਪਾਂ ਐਮਰਜੈਂਸੀ ਕੋਈ। ਰਾਤ ਨੂੰ ਕਿਸੇ ਨੂੰ ਹੋਸਪਿਟਲ ਲੈ ਕੇ ਜਾਣਾ ਹਨਾ, ਕੋਈ ਜ਼ਿਆਦਾ ਦਿੱਕਤ ਆਉਂਦੀ ਹੈਗੀ, ਆ ਹਾਂ ਜ਼ਿਆਦਾ ਦਿੱਕਤ ਆਉਂਦੀ। ਕਈ ਵਾਰ ਹੋਸਪਿਟਲ ਚ ਲੈ ਕੇ ਜਾਣਾ ਹੈਗਾ, ਸ਼ਾਮ ਰਾਤ ਤੇ ਬਰਾਤੇ ਕੋਈ ਕੰਮ ਪੈਂਦਾ ਹੈਗਾ, ਕੋਈ ਲੜਾਈ ਹੁੰਦੀ ਆ ਕੁਛ ਵੀ ਆ ਹਨਾ, ਤਾਂ ਉਹਦੇ ਲਈ ਜਾਣ ਲਈ ਬਣ ਗਿਆ ਸੀ ਗਿਆ।
ਉਹ ਤੇ ਜਾਏ ਜੇ ਨਾ ਉਹ ਤੇ ਜਾਏ ਜੇ ਹੁਣ ਜਿਵੇਂ ਇੱਥੇ ਦੋ ਕਦਮ ਦੂਰੀ ਤੇ ਜਿਵੇਂ ਦੁੱਧ ਲੈਣ ਜਾਣਾ। ਬੱਚਿਆਂ ਨੂੰ ਵੀ ਆਪਾਂ ਭੇਜਦੇ ਹਾਂ, ਕਹਿੰਦੇ ਨਹੀਂ ਆਪਾਂ ਬਾਈਕ ਤੇ ਜਾਵਾਂਗੇ ਮੈਂ ਕਹਿੰਨੀ ਆ। ਕਿ ਨਹੀਂ ਬੇਟਾ ਇੱਥੇ ਨੇੜੇ ਜਾਣਾ ਕਿ ਪੈਦਲ, ਚਲੇ ਜਾਓ, ਮੈਨੂੰ ਕਿਹੜੀ ਆਫ਼ਤ ਆਈ ਦੀ ਐ। ਮੈਨੂੰ ਥੋੜ੍ਹੀ ਹੋਣਾ ਚਾਹੀਦਾ, ਤੂੰ ਆਰਾਮ ਨਾਲ ਲੈ ਨਾ ਬਾਈਕ ਤੇ ਜਾਵਾਂਗਾ, ਨੀ ਤੇ ਨਹੀਂ,
ਨਹੀਂ ਤਾਂ ਨਹੀਂ ਜਾਵਾਂਗਾ, ਹਾਂ ਬਸ ਐਵੇਂ ਆ ਬੱਚੇ ਏਦਾਂ ਹੀ ਕਰਦੇ ਆ। ਜਦ ਏਦਾਂ ਕਰਦੇ ਹੈਗੇ, ਵੱਡਿਆਂ ਨੇ ਤਾਂ ਕਰਨਾ ਹੀ ਕਰਨਾ ਵੱਡਿਆਂ ਤੋਂ ਜ਼ਿਆਦਾ ਸੁਵਿਧਾ ਇਸ ਚੀਜ਼ ਦੇ ਨਾ।
ਹੋਰ ਤਾਂਹੀ ਤੇ ਅੱਜ-ਕੱਲ੍ਹ ਸਰੀਰ ਕਮਜ਼ੋਰ ਹੈਗੇ ਨੇ।
ਬਹੁਤ ਜ਼ਿਆਦਾ,
ਸਮਝ ਨਹੀਂ ਆ ਰਹੀ ਨਾ ਬੱਚਿਆਂ ਨੂੰ ਕਿੰਨਾ ਸਮਝਾਈਏ। ਕਈ ਦਾ ਐਕਸਰਸਾਈਜ਼,
ਦੋ ਦੋ ਵਜੇ ਤੱਕ ਜਾਂ, ਤਿੰਨ ਵਜੇ ਤੱਕ ਬੱਚੇ ਰਹਿੰਦੇ ਆ ਸਕੂਲਾਂ ਦੇ ਵਿੱਚ ਸਕੂਲਾਂ ਤੋਂ ਆ ਕੇ ਇੱਕ ਘੰਟਾ ਪੜ੍ਹ ਕੇ, ਕੇ ਜਾਂ ਦੋ ਘੰਟੇ ਪੜ੍ਹ ਕੇ ਇਸ ਤੋਂ ਬਾਅਦ ਫੇਰ ਫੋਨਾਂ ਤੇ ਲੱਗ ਜਾਂਦੇ ਨੇ, ਫੋਨਾ ਤੋਂ ਜੇ ਸ਼ਾਮ ਨੂੰ ਕੰਮ ਕਹਿੰਨੇ ਆ, ਤਾਂ ਕੰਮ ਕਹਿ ਦੇਣਾ ਪਾਪਾ ਆਣਗੇ ਪਾਪਾ ਨਾਲ ਜਾਵਾਂਗੇ। ਐ ਨੀ ਕੱਲੇ ਨੀ ਜਾਂਦੇ ਹੈਗੇ, ਹਾਂ ਬਸ ਆਹ ਕੰਮ ਹੈਗਾ, ਬੱਚਿਆਂ ਨੂੰ ਕੀ ਪਤਾ ਲੱਗੇ।
ਓਹੀ ਨਾ ਸਕੂਲ ਖੁੱਲ ਜਾਣਗੇ, ਹੁਣ ਬਸ ਬੱਚਿਆਂ ਨੇ, ਫੇਰ ਬਸ ਆਪਣੇ ਪੜ੍ਹਾਈਆਂ ਚ ਲੱਗ ਜਾਣਗੇ ਹੂੰ, ਹਾਂ ਹੋਰ ਸਭ ਘਰ ਸਭ ਠੀਕ ਤੁਹਾਡੇ?
ਹਾਂ।
ਹੂੰ ਚਦੋ ਆਣਾ ਘਰ ਲਾਣਾ ਚੱਕਰ ਬਹੁਤ ਚਿਰ ਹੋ ਗਿਆ, ਤੁਸੀਂ ਆਏ ਨੀ।
ਹਾਂਜੀ, ਹਾਂਜੀ ਕੋਈ ਗੱਲ ਨਹੀਂ ਆਵਾਂਗੇ ਜ਼ਰੂਰ।
ਹਾਂ ਚਲੋ ਫਿਰ ਹਨਾ। ਹਾਂਜੀ ਚਲੋ, ਫਿਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।